ਸਤਿ ਸ਼੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ
ਜੀ ਵਧੀਆ। ਤੁਸੀਂ ਸੁਣਾਓ
ਵਧੀਆ ਜੀ, ਵਧੀਆ, ਔਰ ਕੀ ਕਰ ਰਹੇ ਓ
ਬਸ ਹੁਣ ਸੋਕੇ ਉੱਠੇ ਆ। ਬਸ ਚਾਹ ਬਣਾਵਾਂਗੇ ਹੁਨ। ਹਾਂਜੀ ਜੀ। ਉਹ ਤੁਸੀਂ ਸੁਣਾਓ, ਤੁਸੀਂ ਕਰ ਰਹੇ ਸੀ? ਹਾਂਜੀ ਹਾਂਜੀ।
ਤੇ, ਆਪਾਂ ਮੁੜੀ ਤੋਂ ਆਏ ਆ।
ਹਾਂਜੀ। ਹੋਰ ਬੁੜੀਏ, ਸੇਵਾ ਕਰਨਗੇ ਸੀ।
ਨਹੀਂ -ਨਹੀਂ ਆਪਾਂ ਚੁੱਪਹਿਰਾ ਕਰਨ ਗਏ ਸੀ। ਪਾਠ ਕਰਨ ਗਏ ਸੀ।
ਹਾਂਜੀ
ਸੰਡੇ ਨੂੰ ਚੁਪਹਿਰਾ ਹੁੰਦਾ ਨਾ। ਪਾਠ ਹੁੰਦਾ ਐ।
ਅੱਛਾ ਜੀ। ਅੱਛਾ, ਹੋਰ ਸਵੇਰੇ ਦੇ ਟਾਈਮ ਜਾਂਦੇ ਓ ਆ ਸ਼ਾਮ ਨੂੰ?
ਨਹੀਂ ਸਵੇਰੇ ਟਾਈਮ, ਬਾਰਾਂ ਵਜੇ ਤੋਂ ਲੈ ਕੇ ਚਾਰ ਵਜੇ ਤੱਕ ਚੁਪਿਹਰਾ ਹੁੰਦਾ ਜੀ।
ਹਾਂਜੀ। ਓ, ਹਾਂਜੀ- ਹਾਂਜੀ ਨੀ ਸਾ ਨੀ ਆਉਂਦੇ ਓ
ਹਾਂਜੀ ਹਾਂਜੀ। ਸ਼ਾਮੀ ਪੰਜ ਵੱਜਣ ਦੇ ਨੇ ਆਉਂਦੇ ਸਾਨੂੰ ਘਰ
ਅੱਛਾ। ਫਿਰ ਥਕਾਵਟ ਹੋ ਜਾਂਦੀ ਹੋਣੀ ਐ?
ਥਕਾਵਟ ਤਾਂ ਦੇਖੋ ਜੀ। ਰੱਬ ਦਾ ਨਾਮ ਹੈ ਜੀ, ਲੈਣਾ ਜਰੂਰੀ ਉਹ ਵੀ
ਹਾਂਜੀ। ਇਹ ਵੀ ਜਰੂਰੀ ਹੈਗਾ, ਠੀਕ ਹੈ। ਹਾਂਜੀ। ਇਹ ਵੀ ਠੀਕ ਹੈਗਾ। ਆਪਣਾ ਪਰਮਾਤਮਾ ਦਾ ਨਾਮ ਕਿਸੀ ਬਾਹਨੇ ਲਿੱਤਾ ਜਾਂਦਾ ਵੇ।
ਹਾਂਜੀ ਹਾਂਜੀ।
ਹਾਂਜੀ। ਸੇਵਾ ਦੇਖੋ ਜਰੂਰੀ ਹੈਗੀ ਐਂ, ਘਰ ਦੇ ਕੰਮ ਤਾਂ ਨਿਬੜਦੇ ਨੀ ਹੈਗੇ।
ਹਾਂਜੀ
ਹੋਰ ਸੁਣਾਓ, ਹਾਂਜੀ ਹਾਂਜੀ ਤੇ ਕਾਦੇ ਅਸੀਂ ਅੱਜ ਆਲੂ ਆ ਦੀ ਰੋਟੀ ਬਣਾਈ ਸੀ। ਸੰਡੇ ਸੀ ਨਾ, ਤੇ ਬ ਬੱਚੇ ਕਹਿੰਦੇ ਨੇ ਅਸੀਂ ਆਲੂ ਰੋਟੀ
ਅੱਛਾ ਜੀ
ਹੋਰ ਸੁਣਾਓ।
ਵਧੀਆ।
ਤੁਸੀਂ ਕੀ ਬਨਾਇਆ ਸਵੇਰੇ?
ਆਪਾਂ ਅੱਜ ਭਟੂਰੇ ਬਣਾਏ ਸੀ।
ਅੱਛਾ ਭਟੂਰੇ ਬਣਾ ਲੈਂਦੇ ਓ?
ਹਾਂਜੀ ਬਣਾ ਲੈਂਨੇ ਹਾਂ ਭਟੂਰੇ।
ਘਰ ਬਣਾਦੇ ਓ?
ਹਾਂਜੀ ਘਰ ਬਣਾਨੇ।
ਕਿਵੇਂ ਬਣਾਦੇ ਓ ਦੱਸਣਾ ਰੈਸਪੀ ਦੱਸਣਾ ਇੱਕ ਥੋੜ੍ਹੀ ਜੀ।
ਅੱਛਾ ਜੀ ਆਪ ਪਹਿਲੇ ਮੈਦਾ ਲੈ ਲੋ। ਮੈਂਦੇ ਵਿੱਚ ਥੋੜ੍ਹੀ ਜਿਹੀ ਦਹੀਂ ਪਾਲੋ।
ਹਾਂਜੀ-ਹਾਂਜੀ, ਹਾਂਜੀ। ਹਾਂਜੀ
ਫਿਰ ਉਸ ਤੋਂ ਬਾਅਦ ਬੇਕਿੰਗ ਸੋਡਾ ਪਾ ਲੋ।
ਚੀਨੀ ਪਾਉਂਦੇ ਹੈਗੇ ਉਹ?
ਚੀਨੀ ਦੇ ਪਾਲੋ ਨਾ।
ਹਾਂਜੀ ਅੱਛਾ ਜੀ। ਅੱਛਾ
ਫੇਰ ਬੇਕਿੰਗ ਸੋਡਾ ਪਾ ਲੋ
ਹਾਂਜੀ
ਦੇ ਨਾਲ ਖਰਾ ਹੁੰਦਾ ਨਾ ਖਾਰਾ। ਉਹਦੇ ਨਾਲ ਗੁਨ ਲੋ, ਖਾਰ ਨੀ ਤੇ ਫਿਰ ਪਾਣੀ ਨਾਲ ਗੁੰਨ ਲੋ ਸਿੰਪਲ।
ਹਾਂਜੀ
ਬਹੁ ਅੱਛੀ ਤਰਾਂ ਗੁੰਨ ਕੇ
ਹਾਂਜੀ
ਗੁੰਨ ਕੇ ਉਹਨੂੰ ਪਟਕ-ਪਟਕ ਕੇ ਚਾਰ-ਪੰਜ ਵਾਰੀ ਮਾਰੋ।
ਅੱਛਾ ਜੀ ਅੱਛਾ ਜੀ।
ਫੇਰ ਉਹਨੂੰ ਅਲਗਾ ਰਿਫਾਈੰਡ ਲਾ ਕੇ ਰੱਖ ਦੋ। ਚਾਰ-ਪੰਜ ਘਿੰਟਿਆਂ ਵਾਸਤੇ ਫੇਰ ਉਸ ਤੋਂ ਬਾਅਦ ਫੇਰ ਉਹਨੂੰ ਆਟੇ ਨੂੰ ਜਿਹੜਾ ਮੈਦਾ ਗੁੰਨਿਆ ਆਪ ਉਹਨੂੰ ਚੱਕ ਕੇ ਫਿਰ ਚਾਰ-ਪੰਜ ਵਾਰੀ ਫਿਰ ਪਟਕੋ।
ਹਾਂਜੀ-ਹਾਂਜੀ ਠੀਕ ਐ।
ਫੇਰ ਪੇੜੇ ਬਣਾ ਕੇ ਨਾ
ਹਾਂਜੀ
ਗਿੱਲਾ ਜਾ ਹਲਕਾ ਜਾ ਕੱਪੜਾ ਕਰਕੇ ਉਥੇ ਢੱਕ ਕੇ ਰੱਖਦੋ। ਫੇਰ ਤੁਸੀਂ ਇੱਕ ਪਾਸੇ ਕੜਾਈ ਰੱਖੋ ਗਰਮ।
ਹਾਂਜੀ-ਹਾਂਜੀ
ਤੇਲ ਜਦੋਂ ਜ਼ਿਆਦਾ ਗਰਮ ਹੋ ਗਿਆ ਤੇ ਗੈਸ ਨੂੰ ਥੋੜਾ ਜਹਾ ਘੱਟ ਕਰ ਦੋ।
ਹਾਂਜੀ ਠੀਕ ਐ।
ਤੁਹਾਡੀ ਮਰਜ਼ੀ ਹੈਗੀ ਹੱਥ ਨਾਲ ਛੱਡੇ ਹੱਥ ਨਾਲ ਛੱਡ ਲੋ। ਤੇ ਜੋ ਵੇਲਣੇ ਨਾਲ ਬਣਾਣੇ ਤੇ ਵੇਲਣੇ ਨਾਲ ਬਣਾ ਲੋ ਇਹਨੇ ਫੁੱਲ-ਫੁੱਲ ਕੇ ਉੱਪਰ ਆਉਣਗੇ।
ਹਾਂਜੀ ਠੀਕ ਹੈ ਚਲੋ ਦੇਖਾਂਗੇ ਬਣਾ ਕੇ ਛੋਲੇ ਵੀ ਘਰ ਬਣਾਦੇ ਹੋ ਜਾਂ ਬਜ਼ਾਰੋਂ ਲੈ ਕੇ ਆਉਂਦੇ ਹੋ।
ਨਾਲੇ ਦੇਖੋ ਜੀ ਜੋ ਸਭ ਨੇ ਖਾਣੇ ਨੇ ਤੇ ਛੋਲੇ ਘਰ ਬਣਾ ਲੈਣਾ ਜੋ ਇੱਕ-ਅੱਧੇ ਨੇ ਖਾਣੇ ਫਿਰ ਆਪਾਂ ਬਜਾਰੋ ਲੈ ਆਨੇ।
ਹਾਂਜੀ ਇਹ ਵੀ ਠੀਕ ਵੇ। ਅੱਜਕੱਲ ਦੇ ਬੱਚ ਬੱਚਿਆ ਨੇ ਹੀ ਖਾਂਦੇ ਨੇ ਮੈਂ ਵੀ ਐਵੇਂ ਹੀ ਬਣਾਦੀ ਹੈਗੀ ਆ। ਜਿਵੇਂ ਤੁਸੀਂ ਦੱਸੀ ਐਵੇਂ ਹੀ, ਛੋਲਣਾ ਸੀ। ਮਤਲਬ ਪਹਿਲੇ ਅਸੀਂ ਉਬਲਦੇ ਟਾਈਮ ਮੋਟੀ ਇਲਾਚੀ ਪਾ ਦਿੰਨੇ ਆ ਤੇ ਨਮਕ ਨਾਲ ਨਮਕ ਤੇ ਸੱਤ-ਅੱਠ ਚੀਰੇ ਦਿਵਾ ਦਿੰਨੇ ਆ। ਬਸ ਫਿਰ ਪੱਤੀ ਦਾ ਪਾਣੀ ਉਬਾਲ ਕੇ ਘੜਾ ਤੇ ਉਹ ਪਾ ਦਿੰਨੇ ਆ ਨਾ ਉਹ ਬੋਲਦੇ ਟਾਈਮ ਫਿਰ ਰੰਗ ਤਾਂ ਆਪੇ ਨਿਕਲ ਜਾਂਦਾ ਉਹਦਾ ਵਿਚਾਰੀ ਆਕਨ ਨਾ ਹ ਫਿਰ ਮਸਾਲਾ ਬਣਾ ਕੇ ਤੇ ਛੋਲੇ ਪਾ ਦੇਨੇ ਐਵੇਂ ਹਲਦੀ ਨਹੀਂ ਪਾਉਂਦੇ ਹੈਗੇ ਬਸ ਬਾਕੀ ਛੋਲੇ ਐਵੇਂ ਹੀ ਬਣਾਉਂਦੇ ਜਿਵੇਂ ਆਮ ਬੰਦੇ ਨੇ
ਅੱਛਾ ਜੀ
ਹਾਂਜੀ
ਬਾਅਦ ਬੰਦੇ ਨੇ
ਹਾਂਜੀ ਬਹੁਤ ਸਵਾਦ ਬੰਦੇ ਬਣਾ ਕੇ ਦੇਖਣਾ ਤੁਸੀਂ
ਅੱਛਾ ਜੀ ਬਾਜ਼ਾਰ ਵਾਂਗੂ
ਹਾਂਜੀ ਬਾਜ਼ਾਰ ਵਾਂਗੁ
ਚਲੋ ਕੋਈ ਨੀ ਬਨਾਕੇ ਦੇਖਾਗੇ ਏਕ ਵਾਰੀ ਅਪ
ਹਾਂਜੀ ਹੋਰ ਕਿੱਧਰ ਗਏ ਸੀ ਗੁਮਨ
ਅ ਆਪ ਆਪਾਂ ਕ ਸੀੀ ਅੰਬ੍ਰਰਸਰ
ਅੱਛਾ ਉਓਥੇ ਕੀ ਵੇ ਆ ਉਹ
ਤੇ ਦਰਬਾਰ ਸਾਹਿਬ ਜੀ ਹੈਗੇ ਨੇ ਉਥੇ, ਮੱਥਾ ਟੇਕਦੇ ਬਾਬਾ ਜੀ ਨੂੰ।
ਅੱਛਾ ਜੀ ਅੱਛਾ ਟਰੇਨ ਤੇ ਗਏ ਸੀ ਆਪਣੇ ਸਾਬ ਤੇ ਗਏ ਸੀ
ਨਈ ਆਪਾ ਟਰੇਨ ਤੇ ਜਾਨੇਯਾ ਜੀ ਬੁਕਿਗ ਕਰਾ ਕੇ ਹਾਂਜੀ ਹਾਂਜੀ ਟਰੇਨਤੇ ਚਲੇ ਜਾਨੇਯਾ ਅਸੀ ਛੇ ਘੰਟੇ ਦਾ ਰਸਤਾ ਹੇਗਾ ਟਰੇਨ ਤੇ ਆਹੋ ਹੋਰ
ਹਾਂਜੀ ਵਧੀਆ ਹਾਂਜੀ ਵਧੀਆ
ਸੁਣਾ
ਬਸ ਬੈਠੇ ਸੀ ਹੁਣ ਮੈਂ ਕੱਚਾ ਚਾਹ ਬਣਾਈਏ ਬੱਚੇ ਕਹਨਦੇ ਨੇ ਕੁਝ ਖਾਣ ਵਾਸਤੇ ਦੋ ਸਾਨੂੰ ਮੈਂ ਕੀ ਹੁਣ ਬਸ ਹੁਣ ਚਾਹ ਬਣਾਵਾਂਗੀ
ਨਈ, ਫਿਰ ਬੱਚੇਆਂ ਨੂੰ ਕੀ ਦੋਗੇ? ਬ
ਕੈਂਦੇ ਨੇ ਬੁਕ ਲੱਗੀ ਏ ਖਾਣ ਵਾਸ ਤੇ ਦੇਓ ਮੈ ਗੇ ਚਲ ਪਾਪੜ ਤਾਲ ਦਾਂਗੀ ਚਾਰ ਨਾਲ। ਹੋਰ ਕਿਵੇਂ ਆ? ਮੈਂ ਕੇਆ ਰੋਟੀ ਬਣਾ ਦੇਨੀ ਆ ਕੈਂਦਾ ਰੋਟੀ ਨੀ ਖਾਣੀ ਅਪਾਂ। ਕੁਛ ਵੈਸੇ ਬਣਾ ਕੇ ਦੇਓ, ਹਾਂਜੀ।
ਫਾਸਟ ਫੂਡ ਖਾ ਲੈਂਦੇ ਨੇ, ਰੋਟੀ ਖਾਣ ਦੇ
ਆ, ਹਾਂਜੀ ਫਾਸਟ ਫੂਡ ਰਾਤੀ ਅੱਛਾ ਲੱਗਦਾ ਹੋਨ ਏਸ ਟਾਈਮ ਤੇ ਮਿਲਨਾ ਵੀ ਨੀ ਹੈਗਾ।
ਹਾਂਜੀ-ਹਾਂਜੀ, ਨਈ ਆ ਸੰਡੇ ਦਿਨ ਤੇ ਮੇਲ ਈ ਜਾਂਦਾ ਜੀ।
ਅੱਛਾ, ਚਲੋ ਮੇਰਾ ਨਾ ਬਜਾਰ, ਗਰਮੀ ਬੋਤ ਹੈਗੀ ਏ ਨਾ ਜਾਰ ਕੌਣ ਜਾਏ? ਗਾਰ ਪੜੇ ਨੇ ਪਾਪੜ ਮੈਂ ਕੇਆ ਚਲੋ ਓਈ ਤਲ ਦੇਣੀ ਹੈਗੀ ਆ।
ਹਾਂ ਓ ਸਬ ਤੋਂ ਵਦੀਆ ਨੇ ਓ ਨੁਕਸਾਨ ਵੀ ਨੀ ਦੇਂਦੇ।
ਪਸਾਂਦ ਈ ਨੀ ਹੈਗਾ, ਕੋਈ ਬਾਰ ਦਾ ਸਮਾਨ ਬੱਚੇ ਖਾਣ।
ਅੱਛਾ ਜੀ।
ਐ ਕੈਂਦੇ ਨੇ ਘਾਰ ਬਣਾ ਕੇ ਦੇਓ, ਹਾਂਜੀ। ਕੈਂਦੇ ਨੇ ਗੇਈ ਵਗੈਰਾ ਅੱਛਾ ਨੀ ਹੁੰਦਾ ਨਾ ਏ ਬਾਰ-ਬਾਰ ਤਾਲ ਕੇ ਦਿੰਦੇ ਨੇ ਓੱਥੇ, ਬਾਜਾਰ ਦੇ ਅ ਬਾਜਾਰ ਵਾਲੇ। ਤੇ ਘ੍ਹਾਰ ਤਾਂ ਆਪਣਾ ਜੇੜਾ ਤੇਲ ਅਸੀਂ ਰੱ ਰੱਖਾਂਗੇ ਤਲਣ ਵਾਸਤੇ ਆਪਣੀ ਸਬਜ਼ੀ ਵਗੈਰਾ ਯੂਜ ਕਰ ਲਾਂਗੇ ਫੇਰ ਬਾਜ਼ਾਰ ਹੇ ਤਾਂ ਉਹ ਸੀ ਤੇਲ ਲਾਵਾ ਚੱਲਦੇ ਹੈਗੇ ਨੇ ਸਮਾਨ ਅਸੀਂ ਚੱਲਦੇ ਨੇ। ਚਲੋ ਨੁਕਸਾਨ ਕਰ ਦਿੱਤਾ ਬੱਚਿਆਂ ਨੂੰ ਅੱਜ ਕੱਲ ਵੈਸੇ ਬਹੁਤ ਗਰਮੀ ਹੈਗੀ।
ਹਾਂਜੀ ਹਾਂਜੀ
ਇਸ ਕਰਕੇ
ਨਹੀਂ ਕਢ ਦੀ ਚੀਜ਼ ਵ ਕਿ ਤਾਂ ਰੀਸ ਹੀ ਨਹੀਂ ਹੈਗੀ ਪਰ
ਹਾਂਜੀ -ਹਾਂਜੀ- ਹਾਂਜੀ ਹੋਰ ਤੁਸੀਂ ਕੀ ਕਰਦੇ ਹੋ। ਸਾਰਾ ਦਿਨ ਹਾਂ। ਦਾਰੇ ਤਾਂ ਤ ਦਾ
ਤੁਸੀਂ ਸ਼ੋਪਿੰਗ ਕਿੱਥੇ ਕਰਦੇ ਹੋ ਸਾਰਾ ਦਿਨ ਆਪਾਂ ਪੁੱਜ ਰ ਘਰ ਦੇ ਕੰਮ ਹੀ ਨੀ ਖਤਮ ਹੁੰਦੇ ਸਕਦੇ ਜੀ।
ਹਾਂਜੀ- ਹਾਂਜੀ ਉਹ ਤਾਂ ਹੈ ਗਾਹਰ ਦਾ ਕੰਮ ਤੋ ਨੀ ਵੇਲੇ ਹੁੰਦੇ।
ਹਾਂਜੀ ਤਾਂ ਵੈਸ ਹੀ ਵੇਲੇ ਨਹੀਂ ਹੁੰਦੇ ਜੀ ਤੁਸੀਂ ਸ਼ੋਪਿੰਗ ਵਧੀਆ ਜੀ ਸ਼ੋਪਿੰਗ ਕਿੱਥੋਂ ਕਰਦੇ ਹੋ ਔਨਲਾਈਨ ਕਰਦੇ ਹੋ ਕੇ ਔਫਲਾਈਨ ਕਰਦੇ ਹੋ।
ਅਸੀਂ ਤਾਂ ਓਨਲਾਈਨ ਵੀ ਗ ਓਨਲਾਈਨ ਨਾ ਇਹ ਨੂੰ ਪਸੰਦ ਨਹੀਂ ਹੈਗਾ ਕਹਿੰਦੇ ਬਾਜ਼ਾਰ ਜਾਓ। ਆਪ ਮ ਪਸੰਦ ਕਰਕੇ ਲੈ ਆਓ ਔਨਲਾਈਨ ਦਾ ਕੱਪੜਾ ਕਿਵੇਂ ਹੈਗਾ ਹੁਣ ਸਾਨੂੰ ਨੀ ਪਤਾ ਹੈਗਾ ਇਹਨਾਂ ਨੂੰ ਪਸੰਦ ਨੀ ਹੈਗਾ ਬਈ ਓਨਲਾਈਨ ਅਸੀਂ ਕੱਪੜਾ ਖਰੀਦੀਏ।
ਅੱਛਾ ਜੀ, ਤੁਸੀਂ ਲੈਂਦੇ ਓ?
ਬਸ ਵੇਕਾ ਦੀ ਹੋਰ ਕੋਈ ਚੀਜ ਮੰਗਾਈ ਹੈਗੀ ਸਾੜੀ ਵਗੈਰਾ ਵੈਸੇ ਨੀ, ਹਾਂ ਸਈ ਨਿਕਲੀ ਬਸ ਸ ਏੱਕ ਏ ਗੱਲ ਐ ਕਿ ਸਾੜੀ ਛੋਟੀ ਹੁੰਦੀ ਐ। ਹਾਂਜੀ, ਹੋਰ ਵੈਸੇ ਤਾਂ ਵਦੀਆ ਹੈਗੀ ਏ। ਮੈਂ ਦੋ-ਤਿੰਨ ਸਾੜੀ ਮੰਗਾਈਆ ਨੇ, ਦੋ-ਤਿੰਨ ਸ ਸਾਡੀ ਮੰਹਗਾਈ ਹੈਗੀ ਹੈ ਨਾ
ਜ ਵੈਸੇ ਤੁਸੀਂ ਇਥੋਂ ਸ਼ੋਪਿੰਗ ਕੀਤੀ। ਕਰਦੇ ਹੋ।
ਇਥੇ ਬਸ ਕਰ ਲੈਂਨੇ ਆ। ਏਦੋਂ ਹੀ ਕਰ ਲੈਣੇ ਆ ਲੋਕਲ ਹੀ ਕਰ ਲੈਨੇ ਆ ਇਹ
ਅੱਛਾ ਜੀ
ਹੋਰ ਤੁਸੀ ਸੁਣਾਓ ਹੁਣ ਤੁਸੀਂ ਕੀ ਕਰਨ ਲੱਗੇ ਹੋ ਤੁਸੀਂ ਗੁਰਦੁਆਰੇ ਆਇਓ ਆਰਾਮ ਕਰ ਦੇਵੇਓ।
ਪ ਲੇਟੇ ਹੁਣ ਆਪਾਂ ਵੀ ਚਾਹ ਪੀਵਾਂਗੇ ਜੀ।
ਅੱਛਾ ਜੀ ਹਾਂ ਚਾਹ ਪੀ ਕੇ ਈ। ਸਰੀਰ ਚੱਲਦਾ ਪਿਆਵੇੈਂ ਤਾਂ ਚੱਲਦਾ ਨੀ ਹੈਗਾ ਕਹਿੰਦੇ ਨੇ ਚਾਹ ਨਾ ਪੀਓ ਗਰਮੀ ਹੈਗੀ। ਹੁਣ ਸਾਡੇ ਵਰਗਿਆਂ ਦਾ ਚਾਹ ਬਿਨਾਂ ਕੰਮ ਨੀ ਚੱਲਦਾ ਹੈਗਾ।
ਹਾਂਜੀ -ਹਾਂਜੀ ਗਰਮੀ ਆਪਣੀ ਜਾ ਕੇ ਤੇ ਚਾਹ ਨਾ ਮਿਲਿਆ ਤੇ ਸਰੀਰ ਟੁਟਿਆ ਰਹਿੰਦਾ ਜੀ।
ਹਾਂਜੀ -ਹਾਂਜੀ ਚਾਹ ਤਾਂ ਇੱਕ ਖੁਰਾਕ ਜਿਹੀ ਬਣ ਗਈ ਨਸ਼ਾ ਜਿ ਹੇ ਸ਼ਰਾਬ ਨੂੰ ਨਸ਼ਾ ਹੁੰਦਾ ਨਾ ਐਵੈ ਜਨਾਨੀਆਂ ਬਸ ਚਾਹ ਏ ਨਸ਼ਾ ਚਾਹ ਨਾ ਮਿਲੇ ਜਨਾਨੀਆਂ ਸਿਰ ਪਕੜ ਕੇ ਪੈ ਜਾਂਦੀ ਹੈਗੀ ਕੰਮ ਨੀ ਹਂਦਾ ਚਾਹ ਨੀ ਮਿਲੀ ਸਾਨੂੰ ਚਾਹ ਨੀ ਮਿਲੀ। ਹੋਰ ਸੁਣਾਓ।
ਬੱਚਿਆਂ ਦਾ ਕੰਮ ਹੋ ਗਿਆ ਛੁੱਟੀਆਂ ਦਾ
ਬਸ ਰਹਿੰਦਾ ਵੇ ਥੋੜਾ ਬਹੁਤਾ ਰਹਿੰਦਾ ਵੇ ਤਿੰਨ ਚਾਰ ਛੁਟਿਆ ਨੇ ਕਹਿੰਦੇ ਪਏ ਨੇ ਵੱਧ ਜਾਣਗੀਆ ਛੁੱਟੀਆ ਦੇਖੋ ਹੁਣ ਕੀ ਹੁੰਦੈ। ਬਈ ਅੱਗੇ ਕਹਿੰਦੇ ਬੇ ਨੇ ਵੱਧ ਜਾਣਗੀਆ।
ਅੱਛਾ ਜੀ ਗਰਮੀ ਬਹੁਤ ਐ ਨਾ।
ਹਾਂਜੀ ਹੋਰ ਤੁਹਾਡੇ ਬਾਲਾ ਦਾ ਹੋਗਿਆ ਏ ਕੰਮ
ਹਾਂਜੀ ਆਪਾ ਗਏ ਸੀ ਬੁੜੀਏ ਅਹ ਬੁੜੀਏ ਬਰਸਾਤ ਹੈਗੀ ਐ ਇੱਥੇ ਬਰਸਾਤ ਈ ਨੀ ਹੈਗੀ।
ਹਾਂਜੀ ਮਾਦਲਪੁਰੀ ਬ-ਬਹੁਤ ਬਰ -ਬਰਸਾਤ ਹੈਗੀ ਏ।
ਹਾਂ ਜੀ ਇੱਥੇ ਬਰਸਾਤ ਹੋਈ ਏ ਸਾਡੇ ਜਾਣ ਤੋ ਪਹਿਲੇ ਬਰਸਾਤ ਹੋਕੇ ਖ਼ਤਮ ਈ ਹੋ ਗਈ।
ਹੁਨੇ ਮੁੰਡਾ ਆਇਆ ਸੀ ਉਹ ਕਹਿੰਦਾ ਇੱਥੇ ਬਰਸਾਤ ਨੀ ਹੋਈ ਮੈਂ ਕਿਹਾ ਨਾ ਕਹਿੰਦਾ ਏਦੇ ਓਦੇ ਤਾ ਬੜੀ ਬਰਸਾਤ ਤ ਹੋਈ ਹੇਗੀ ਏ।
ਹਾਂਜੀ ਹਾਂਜੀ ਤਾਂਹੀ ਵਿੱਚੋ ਮੌਸਮ ਸਹੀ ਹੋ ਗਿਆ ਸੀ ਹੁਣ ਫੇਰ ਗਰਮੀ ਹੋ ਗਈ।
ਹਾਂਜੀ ਇਹ ਗਰਮੀ ਪਰ ਗਰਮੀ ਤਾ ਹੋਏਗੀ ਦੇਖੋ ਐਸ ਦੋ ਮਹੀਨੇ ਤਾਂ ਗਰਮੀ ਹੁੰਦੀ ਹੈਗੀ ਐ। ਹੁਣ ਆਗੂ ਤੋਂ ਬਰਸਾਤਾਂ ਨੇ ਅੱਠ ਦਿਨ ਕਹਿੰਦੇ ਪਏ ਨੇ। ਬਰਸਾਤਾਂ ਨੇ ਬਾਲ ਕਹਿੰਦੇ ਪਏ ਨੇ ਬਰਸਾਤਾਂ ਨੇ ਫਿਰ ਵੀ ਮੌਸਮ ਠੀਕ ਹੋ ਜਾਏਗਾ ਫੇਰ। ਕਹਿੰਦੇ ਪਏ ਨੇ ਬਰਸਾਤਾਾਂ ਨੇ ਅੱਠ ਦਿਨ ਹੁਣ।
ਅੱਛਾ ਜੀ।
ਹਾਂਜੀ ਮੋਬਾਇਲ ਵਿੱਚ ਦੇਖੋ ਅੱਜ ਕੱਲ ਸਭ ਕੁਛ ਪਤਾ ਚੱਲ ਜਾਂਦਾ ਵੇ। ਉਹਨਾ ਨੇ ਮੋਬਾਇਲ ਵਿੱਚ ਵੇਖਿਆ ਹੋਣਾ ਏ ਕਹਿੰਦੇ ਮੰਮੀ ਅੱਠ ਦਿਨ ਬਰਸਾਤ ਹੇਗਿਆ। ਚਲੋ ਚੰਗਾ ਹੇਗਾ ਠੰਡਾ ਹੋ ਜਾਏਗਾ ਮੌਸਮ।
ਹਾਂਜੀ ਹਾਂਜੀ। ਮੌਸਮ ਥੋੜ੍ਹਾ ਠੰਡਾ ਜਾ ਹੋਵੇ ਚੈਨ ਪੈ ਜਾਏਗੀ। ਦਾ ਬੜਾ ਬੁਰਾ ਹਾਲ ਕੀਤਾ ਆ।
ਹਾਂਜੀ ਗਰਮੀ ਬਹੁਤ ਪੈਂਦੀ ਐ ਦੋ ਮਹੀਨੇ ਤਾ ਹੁੰਦੀ ਦੇਖੋ ਗਰਮੀ
ਨਹੀ ਐਤ ਕੀ ਵਾਰ ਬਹੁਤ ਜਿਆਦਾ ਗਰਮੀ ਪੈ ਗਈ ਐ।
ਹਾਂਜੀ
ਆਹੋ ਚਲੋ। ਠੀਕ ਐ ਜੀ ਮੈਂ ਤੁਹਾਨੂੰ ਫੇਰ ਕੋਲ ਕਰਨੀ ਆ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ।